ਹੈਲੋ, ਹੈਲੋ,
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਮੈਮ, ਹੈਲੋ, ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ, ਜੀ ਆ ਰਹੀ ਹੈ ਮੈਮ ਆਵਾਜ ਤੁਹਾਨੂੰ ਮੇਰੀ।
ਹਾਂਜੀ ਆ ਰਹੀ ਹੈ।
ਹਾਂਜੀ, ਹਾਂਜੀ ਕਈ ਵਾਰ ਨੈਟਵਰਕ ਇਸ਼ੂ ਹੋ ਜਾਂਦਾ ਹਨਾ। ਕਰਕੇ ਆਵਾਜ਼ ਕੱਟ ਜਾਂਦੀ ਹੈ। ਹਾਂਜੀ-ਹਾਂਜੀ, ਹੋਰ ਦੱਸੋ ਠੀਕ ਹੋ?
ਹਾਂਜੀ ਵਧੀਆ ਜੀ, ਤੁਸੀਂ ਦੱਸੋ?
ਵਧੀਆ ਜੀ ਵਧੀਆ। ਵਧੀਆ, ਹੋਰ ਕੀ ਕਰਦੇ ਸੀਗੇ।
ਕੁਛ ਨੀ ਜੀ ਬਸ, ਸਬਜ਼ੀ ਬਣਾ ਕੇ ਹਟੇ ਸੀ।
ਠੀਕ ਹੈ ਜੀ, ਠੀਕ ਹੈ, ਹੋਰ ਘਰੇ ਠੀਕ ਨੇ ਸਾਰੇ।
ਹਾਂਜੀ ਸਭ ਵਧੀਆ ਜੀ, ਤੁਸੀਂ ਦੱਸੋ ਜੀ?
ਬਸ ਵਧੀਆ ਜੀ ਵਧੀਆ, ਹੋਰ ਕੋਈ ਗੱਲਬਾਤ ਸੁਣਾਓ ਤੁਸੀਂ?
ਹਾਂਜੀ ਵਧੀਆ, ਮੌਸਮ ਕਿਵੇਂ ਦਾ ਜੀ?
ਮੌਸਮ ਤਾਂ ਬਹੁਤ ਵਧੀਆ ਹੋ ਰਿਹਾ, ਮੈਂ ਤਾਂ ਘਰ ਤੋਂ ਬਾਹਰ ਮਤਲਬ ਗੇੜੀ ਹੀ ਲਗਾ ਰਹੀ ਹਾਂ ਹਨਾ, ਕਿੰਨਾ ਟਾਈਮ ਹੋ ਗਿਆ। ਵੀ ਚਲੋ ਬੜੀ ਮੁਸ਼ਕਿਲ ਤੋਂ ਅੱਜ ਮੌ ਮੌਸਮ ਵਧੀਆ ਹੋਇਆ। ਕਿਉਂਕਿ ਸਾਰਾ ਦਿਨ ਦੇਖੋ ਅੰਦਰ ਅੰਦਰ ਰਹਿੰਦੇ ਆ ਹਨਾ। ਤੇ ਮਤਲਬ ਐਂ ਹੋ ਜਾਂਦਾ, ਘੁਟਣ ਜੀ ਹੋਣ ਲਾਇਆ। ਵਧੀਆ। ਤੇ ਅੱਜ ਚਲੋ ਮੌਸਮ ਮੌਸਮ ਥੋੜਾ ਵਧੀਆ ਹੋਇਆ ਸੀਗਾ, ਮੈਂ ਕਿਹਾ ਚਲੋ ਬਾਹਰ ਹੀ ਗੇੜੇ ਲਗਾ ਲੈਣੇ ਆ ਥੋੜੇ
ਹਾਂਜੀ।
ਬੈਠੇ ਬੈਠੇ ਸਾਰਾ ਦਿਨ ਹਨਾ, ਮਤਲਬ ਚਲੋ ਸਿਹਤ ਜਿਹੀ ਵੀ ਨੀ ਸਹੀ ਰਹਿੰਦੀ ਹੈਗੀ।
ਹਾਂਜੀ ਕੁਛ ਹੁਣ ਤਾਂ ਠੰਢ ਹੋ ਗਈ ਨਾ, ਗਰਮੀ ਤਾਂ ਅੱਜ ਹੈ ਨੀ।
ਹਾਂਜੀ ਹਾਂਜੀ, ਅੱਜ ਤਾਂ ਮੌਸਮ ਸਹੀ ਐ। ਰਾਤ ਨੂੰ ਵੀ ਸਹੀ ਰਹੂਗਾ। ਕਿਉਂਕਿ ਰਾਤ ਕੱਲ, ਪਰਸੋਂ ਬੜਾ ਮਤਲਬ ਗਰਮੀ ਹੋ ਰਹੀ ਸੀਗੀ।
ਹਾਂਜੀ।
ਹਾਂਜੀ ਹਾਂਜੀ।
ਹੋਰ ਤੁਸੀਂ ਦਾਲ, ਪਾਣੀ ਬਣਾ ਲਿਆ।
ਹਾਂਜੀ, ਬਸ ਮੰਮੀ ਬਣਾ ਰਹੇ ਨੇ, ਉਹ ਤਾਂ ਰੋਟੀ ਸਬਜ਼ੀ ਦਾ ਬਸ ਮੈਂਥੋ ਤਾਂ ਮੰਮੀ ਐਨੀ ਪੁੱਛਦੇ ਨੇ ਵੀ ਹਨਾ, ਕੀ ਖਾਣਾ ਮਤਲਬ ਤੇ ਜੇ ਤਾਂ ਮਤਲਬ ਕੋਈ ਸਬਜ਼ੀ ਮੈਨੂੰ ਸਹੀ ਲੱਗਦੀ ਹੋਊਗੀ, ਫਿਰ ਤਾਂ ਮੈਂ ਕਹਿ ਦਾਂਗੀ ਬਣਾ ਲੋ। ਇੱਕ ਬਸ ਘੀਆ ਨੀ ਪਸੰਦ ਹੈਗਾ ਮੈਨੂੰ ਉਹ ਜੇ ਕਹਿ ਦੇਣਗੇ ਨਾ ਉਵੇਂ ਕਹਿ ਵੀ ਉਹ ਨੀ ਮੈਂ ਖਾਣਾ ਹੈਗਾ, ਬਾਕੀ ਜੋ ਮਰਜੀ ਬਣਾ ਲੋ।
ਅੱਛਾ ਠੀਕ ਹੈ ਜੀ।
ਹਾਂਜੀ ਹਾਂਜੀ, ਮੈਨੂੰ ਬਹੁਤ ਘੱਟ ਪਸੰਦ ਆ ਨਾ ਉਹ, ਮੈਨੂੰ ਵਧੀਆ ਨੀ ਲੱਗਦਾ ਹੈਗਾ। ਬਾਕੀ ਹੁਣ ਤਾਂ ਦੇਖੋ ਸਰਦੀਆਂ ਦੇ ਵਿੱਚ ਚਲੋ ਹੁੰਦਾ ਘੱਟ ਸਬਜ਼ੀਆਂ ਹੁੰਦੀਆਂ ਨੇ, ਹੈਨਾ। ਗਰਮੀ ਦੇ ਵਿੱਚ ਤਾਂ ਬਹੁਤ ਸਬ ਹੁੰਦੀਆਂ ਜਿਵੇਂ ਕਰੇਲੇ ਹੋ ਗਏ, ਭਿੰਡੀਆਂ ਹੋ ਗਿਆਂ, ਹੈਨਾ। ਤੋਰੀਆਂ ਵਗੈਰਾ ਲਗਾ ਲੋ। ਹੋਰ ਮਤਲਬ ਕਾਫੀ ਸਬਜ਼ੀਆਂ ਹੋ ਜਾਂਦੀਆਂ ਨੇ, ਮ ਮਟਰ ਵਗੈਰਾ। ਤੇ ਅਪਣੇ ਪਿੰਡਾਂ ਦੇ ਵਿੱਚ ਤਾਂ ਦੇਖੋ ਸਰਦੀਆਂ ਦੇ ਵਿੱਚ ਤਾਂ ਜ਼ਿਆਦਾਤਰ ਸਾਗ ਹੀ ਬਣਦਾ।
ਹਾਂਜੀ।
ਹਾਂਜੀ।
ਸਾਗ ਤਾਂ ਮੈਨੂੰ ਨੀ ਪਸੰਦ ਹੈਗਾ, ਮੈਂ ਤਾਂ ਜਮੀਂ ਨਹੀਂ ਖਾਂਦੀ ਸਾਗ
ਅੱਛਾ, ਨਹੀ ਸਾਡੇ ਤਾਂ ਮਤਲਬ ਸਾਰੇ ਵਧੀਆ ਖਾਂਦੇ ਨੇ।
ਨਹੀਂ ਮੈਨੂੰ ਤਾਂ ਵਧੀਆ ਲੱਗਦਾ।
ਅੱਛਾ। ਮਤਲਬ ਮੇਰਾ ਭਾਈ ਹੈ ਨਾ ਹੈਨਾ, ਔ ਤਾਂ ਮਤਲਬ ਸਰਦੀਆਂ, ਸਰਦੀਆਂ ਨਾ ਖਾਣਾ ਹੀ ਸਾਗ ਆ। ਹੋਰ ਮਤਲਬ ਬੋ ਸਬਜ਼ੀ ਜੇ ਕੋਈ ਬਣੀ ਨੀ ਹੋਏ। ਗੀ ਹੈਨਾ ਨਾ ਹੀ ਰੋਟੀ ਖਾਵੇ ਪਰ ਸਾਗ ਬਣਿਆ ਹੋਏਗਾ, ਔਨੇ ਦਿਨ ਉਹਦੇ ਨਾਲ ਹੀ ਰੋਟੀ ਖਾਣੀ ਆ ਜਦ ਕਿ ਅਸੀਂ ਜੇ ਸਾਗ ਬਣਾਦੇ ਹਾਂ ਤਾਂ ਨਾਲ ਵਿੱਚ ਸਬਜ਼ੀ ਬਣਾ ਲੈਂਦੇ ਹਾਂ ਕੋਈ ਲਗਾਤਾਰ ਤਾਂ ਉਹ ਵੀ ਨੀ ਖਾਇਆ ਜਾਂਦਾ ਹੈਨਾ, ਖ਼ਰਾਬ ਕਰਦਾ ਆ। ਪਰ ਨਹੀਂ, ਔਨੇ ਤਾਂ ਬਸ ਦੇਸੀ ਘਿਓ ਪਾ ਕੇ ਨਾਲ ਔਨੂੰ ਮੱਕੀ ਦੀ ਰੋਟੀ ਚਾਹੀਦੀ ਆ। ਤੇ ਸਾਗ ਈ ਖਾਣਾ
ਅੱਛਾ।
ਪਿੰਡਾਂ ਦੇ ਵਿੱਚ ਤਾਂ ਵੈਸੇ ਬਹੁਤ ਜ਼ਿਆਦਾ ਬਨਾਦੇ ਨੇ ਸਾਗ ਸਾਡੇ ਹੁਣ ਜਿਵੇਂ ਕਈ ਰਿਸ਼ਤੇਦਾਰ ਹੈਗੇ ਨੇ ਸ਼ਹਿਰਾਂ ਦੇ ਵਿੱਚ ਹੈਨਾ।
ਹਾਂਜੀ।
ਜਿੰਨੀ ਵਾਰ ਆਪਾਂ ਬਣਾਨੇ ਆ, ਉਨੀ ਵਾਰੀ ਕਹਿਣਗੇ ਸਾਨੂੰ ਭੇਜ ਦਿਓ।
ਹਾਂਜੀ।
ਹਾਂਜੀ-ਹਾਂਜੀ ਬਸ ਫੇਰ ਮਤਲਬ ਹੈਨਾ, ਜੇ ਪਤੀਲਾ ਬਣਾਨੇ ਆਂ ਤਾਂ ਮਤਲਬ ਅੱਧਾਂ ਤਾਂ ਵੰਡਣ ਦੇ ਵਿੱਚ ਹੀ ਲੱਗ ਜਾਂਦਾ।
ਹਾਂਜੀ ਕਾਫੀ ਬਣਾ ਲੇ ਕਹਿੰਦੇ ਆ ਨਾ ਵਿੱਚ ਹੋਰ ਸਬਜ਼ੀ ਚੱਲ, ਕਈ ਵਾਰ ਤਾਂ ਡੇਲੀ ਸਾਗ ਤੋਂ ਵੀ ਜੀ ਅਕ ਜਾਂਦਾ।
ਹਾਂਜੀ-ਹਾਂਜੀ, ਪਤਾ ਕੀ ਆ ਸਾਗ ਨਾ ਮਤਲਬ ਜਿੰਨਾ ਬਾਸਾ ਜਿਹਾ ਹੋਈ ਜਾਵੇ, ਓਨਾ ਤੜਕਾ ਲਾ ਲਾ ਕੇ ਜਾਣਾ ਸਵਾਦ ਲੱਗਦਾ।
ਹਾਂਜੀ।
ਬਾਕੀ ਚਲੋ ਆਪ ਆਪਣੀ-ਆਪਣੀ ਹੁੰਦੀ ਏ, ਕਈਆਂ ਨੂੰ ਨਹੀਂ ਪਸੰਦ ਹੁੰਦਾ ਹਨਾ। ਚੱਲੋ ਕਈਆਂ ਨੂੰ ਪਸੰਦ ਹੁੰਦਾ, ਪਰ ਸਾਡੇ ਤਾਂ ਮਤਲਬ ਸਾਰੇ ਖਾ ਲੈਂਦੇ ਨੇ।
ਚਲੋ ਵਧੀਆ ਜੀ।
ਹਾਂਜੀ-ਹਾਂਜੀ, ਗਰਮੀਆਂ ਦੇ ਵਿੱਚ ਨਾ ਦੇਖੋ, ਬੰਦਾ ਪਾਣੀ ਪੀ ਪੀ ਕੇ ਹੀ ਰੱਜ ਜਾਂਦਾ ਹਨਾ।
ਹਾਂਜੀ ਰੋਟੀ ਨੂੰ ਤਾਂ ਜੀਅ ਨਹੀਂ ਕਰਦਾ।
ਹੁਣ ਵੀ ਦੇਖੋ, ਜਦੋਂ ਤੱਕ ਮਤਲਬ ਸ਼ਾਮ ਦੀ ਰੋਟੀ ਖਾਣੀ ਹੈ, ਰਾਤ ਦੀ ਉਦੋਂ ਤੱਕ ਦੇਖੋ ਪਾਣੀ ਪੀ ਪੀ ਐਵੇਂ ਹੋ ਜਾਏਗਾ ਵੀ ਹੁਣ ਤਾਂ ਸਿੱਖੀ ਨਹੀਂ ਹੈਗੀ।
ਹਾਂਜੀ।
ਧੱਕੇ ਤੋਂ ਰੋਟੀ ਖਾਣੀ ਪੈਂਦੀ ਐ ਵੀ ਹਨਾ, ਕਿਤੇ ਰਾਤ ਨੂੰ ਭੁੱਖ ਨਾ ਲੱਗ ਆਵੇ।
ਹਾਂਜੀ।
ਹਾਂਜੀ ਹਾਂਜੀ, ਹੋਰ ਤੁਸੀਂ ਸੁਣਾਓ, ਕੀ ਬਣਾ ਲਿਆ।
ਅਸੀਂ ਜੀ ਆਲੂ, ਚੋਲੇ ਬਣਾ ਲਏ ਜੀ ਬਸ ਬਸ ਰੋਟੀ ਰਹਿੰਦੀ ਆ ਬਣਾਉਣ ਵਾਲੀ। ਜੀ।
ਠੀਕ ਹੈ ਠੀਕ ਹੈ, ਰੋਟੀ ਮੰਮਾ ਹੀ ਬਣਾਉਂਦੇ ਹੋਣੇ, ਕਿ ਤੁਸੀਂ ਬਣਾਉਗੇ।
ਨਹੀਂ ਕਈ ਵਾਰ ਤਾਂ ਮੈਂ ਵੀ ਬਣਾ ਲੈਂਦੀ ਆ ਜੀ, ਨਹੀਂ ਫੇਰ ਮੰਮੀ ਬਣਾ ਲੈਂਦੇ ਨੇ ਜੀ।
ਠੀਕ ਹੈ, ਠੀਕ ਹੈ। ਚਲੋ ਚੁੱਲੇ ਤੇ ਫੇਰ ਵੀ ਤੁਸੀਂ ਇਕੱਲੇ ਤਾਂ ਨੀ ਬਣਾਦੇ। ਬਣਾ ਹੋਣਗੇ ਨਾਲ।
ਨਹੀਂ ਚੁੱਲੇ ਤੇ ਤਾਂ ਮੇਰੇ ਤੋਂ ਕੱਲੀ ਤੋਂ ਨੀ ਬਣਦੀ। ਵੀ ਹੈਗੀ ਜੀ ਮੰਮੀ ਬਣਵਾਉਂਦੇ ਹੁੰਦੇ ਨੇ ਨਾਲ।
ਠੀਕ ਹੈ ਠੀਕ ਹੈ। ਚੁੱਲੇ ਤੇ ਤਾਂ ਇਓ ਵੀ ਕੱਲੇ ਬੰਦੇ ਨੂੰ ਔਖਾ ਹੁੰਦਾ ਹਨਾ। ਮਤਲਬ ਨਾਲੇ ਤੇ ਬੇਲਣੀ ਸੇਕਣੀ ਹਾਂਜੀ ਹਾਂਜੀ ਸਹੀ ਗੱਲ ਆ।
ਹਾਂਜੀ।
ਹੋਰ ਦੱਸੋ, ਤੁਹਾਡੇ ਭੈਣ ਭਰਾ ਸਾਰੇ ਠੀਕ ਨੇ।
ਹਾਂਜੀ ਸਭ ਵਧੀਆ ਨੇ।
ਹਾਂਜੀ, ਉਹ ਕੀ ਕਰਦੇ ਹੁੰਦੇ ਨੇ।
ਤੇ ਸਿਸਟਰ ਤਾਂ ਮੈਰਿਡ ਹੈ ਜੀ, ਤੇ ਬ੍ਰਦਰ ਆਈ ਟੀ ਆਈ ਕਰਦੇ।
ਆਈ ਟੀ ਆਈ ਕਰਦੇ ਨੇ।
ਹਾਂਜੀ।
ਚਲੋ ਵਧੀਆ, ਉਹਦੇ ਚ ਵੀ ਵੈਸੇ ਵਧੀਆ ਮਤਲਬ ਬੰਦੇ ਨੂੰ ਅੱਗੇ ਕੰਮ ਵਗੈਰਾ ਹਨਾ ਚਲੋ ਕੰਮ ਸਿੱਖ ਵੀ ਹ ਬਹੁਤ ਆਪਸ਼ਨ ਮਿਲ ਜਾਂਦੀਆਂ ਨੇ ਆਈਟੀਆਈ ਦੇ ਵਿੱਚ
ਹਾਂਜੀ
ਨਹੀਂ ਅੱਜ ਕੱਲ ਕੀ ਹੁੰਦਾ ਹਨਾ ਬੱਚੇ ਨੂੰ ਬਹੁਤ ਦ ਕੀਤੀ ਤੇ ਉਹਤ ਤੋਂ ਬਾਅਦ ਤਾਂ ਹਨਾ ਪਤਾ ਹੀ ਨੀ ਲੱਗਦਾ ਵੀ ਆਪਾਂ ਨੇ ਕੀ ਕਰਨਾ ਕੀ ਬਣਨਾ ਬਸ ਜਿੱਧਰ ਨੂੰ ਕਿਸੇ ਨੇ ਕਹਿ
ਹਾਂਜੀ, ਹਾਂਜੀ
ਹਾਂਜੀ, ਹਾਂਜੀ ਤੇ ਹੁਣ ਤਾਂ ਚਲੋ ਬੱਚੇ ਥੋੜੇ ਹੋ ਗਏ ਸਮਝਦਾਰ ਹਨਾ ਪਹਿਲਾਂ ਹੁੰਦਾ ਸੀਗਾ ਵੀ ਮਤਲਬ ਬੱਚੇ ਨੂੰ ਕਹਿ ਤ ਵੀ ਤੂੰ ਇੱਧਰ ਨੂੰ ਬਾਗ ਜਾਦਾ ਉੱਧਰ ਨੂੰ ਵੀ ਚਲਾ ਜਾਂਦਾ ਸੀਗਾ ਕੋਈ ਉਹਦਾ ਮਕਸਦ ਨੀ ਮ ਕੀ ਕਰਨਾ ਮੈਂ ਕੀ ਬਣਨਾ ਹਨਾ। ਕੁੱਛ ਵੀ ਨਹੀਂ ਪਤਾ
ਬਾਕੀ ਜੇ ਘਰ ਦੇ ਪੜ੍ਹੇ ਲਿਖੇ ਹੋਣ ਹਨਾ। ਉਹ ਵੀ ਦੱਸ ਦਿੰਦੇ ਨੇ ਵੀ ਏਦਾਂ ਨੀ ਕਰਨਾ ਜੀ। ਦੇ ਘਰ ਦੇ ਪੜੇ ਲਿਖੇ ਨੀ ਹੈਗੇ। ਤਾਂ ਆਪਦੀ ਮਰਜ਼ੀ ਕਰਦੀ।
ਵੀ ਨਾ ਮਤਲਬ ਪੜ੍ਹੇ ਲਿਖੇ ਦਾ, ਤਾਂ ਦੇਖੋ ਜ਼ਿਆਦਾ ਹੁੰਦਾ, ਉਹ ਕਹਿਣਗੇ ਵੀ ਹਾਂ, ਜੇ ਮੰਨ ਲਓ ਘਰ ਦੇ ਵਿੱਚ ਇੱਕ ਬੰਦਾ ਡਾਕਟਰ ਆ ਤਾਂ ਉਹ ਮੇਰਾ ਬੱਚਾ ਵੀ ਡਾਕਟਰ ਅ ਹੋਣੇ, ਜਦੋਂ ਬ ਬੱਚੀ ਦਾ ਹੁਣ ਦੇਖੋ ਇੰਟਰਸਟ ਡਾਕਟਰ ਵਿੱਚ ਹੈ ਹੀ ਨੀ ਉਹਦਾ ਬੱਚ, ਇਹਦਾ ਇੰਟਰਸਟ, ਹੈਗਾ ਟੀਚਰ ਬਣਨ ਦੇ ਵਿੱਚ ਹਨਾ ਤਾਂ ਮਤਲਬ ਉਹ ਉੱਥੇ ਚੀਜ਼ਾਂ ਗਲਤ, ਹੋ ਜਾਂਦੀਆਂ ਨੇ। ਮਤਲਬ ਬੱਚੇ ਨੂੰ ਥੋੜੇ ਆ। ਆਪਣੇ ਮੰਨ ਦੇ ਵਿੱਚ, ਕਰਨ ਦੇਣੀ ਚਾਹੀਦੀ ਹੈ ਵੀ ਜ ਜਿਸ ਵਿੱਚ ਉਹਦਾ ਇੰਟਰਸਟ ਹੋਵੇ ਹਨਾ। ਉਹ ਵੀ ਚੀਜ਼ ਉਹਨੂੰ ਦ ਕਹਿਣਾ ਚਾਹੀਦਾ ਵੀ ਤੂੰ ਉਹੀ ਚੀਜ਼ ਕਰ। ਬਣਨਾ ਨਾ ਬਣਨਾ ਅੱਗੇ ਚਲੋ ਉਹਦੀ ਕਿਸਮਤ ਕੀ, ਵਧੀਆ,
ਹਾਂਜੀ,
ਹਾਂਜੀ-ਹਾਂਜੀ ਤੁਸੀਂ ਨੀ ਕਦੇ ਕੁਛ ਸੋਚਿਆ ਵੀ ਹਾਂਜੀ ਅੱਗੇ ਕੀ ਕਰਨਾ ਕਿ ਨਹੀਂ,
ਨਹੀਂ ਮੈਂ ਬਸ ਮੇਰਾ ਲਾਸਟ ਈਅਰ ਆ ਜੀ ਐਨ ਐਮ ਦਾ ਉਸ ਤੋਂ ਬਾਅਦ ਮੈਂ ਜੀ ਐਨ ਐਮ ਕਰਨੀ ਆ।
ਓਕੇ, ਠੀਕ ਹੈ ਠੀਕ ਹੈ ਚਲੋ ਵਧੀਆ ਗੱਲ ਆ ਹੇਨਾ।
ਹਾਜੀ ਚਲੋ ਵੈਸੇ ਵੀ ਤਾਂ ਘਰੇ ਫ੍ਰਰੀ ਹੁੰਨੇ ਆ। ਚਲੋ ਵੀ ਆਏ ਆ ਵੀ ਪੜ੍ਹ ਲਈ ਦਾ ਹੈਣਾ ਅੱਜ ਕੱਲ੍ਹ ਪੜ੍ਹਾਈ ਦੀ ਵੈਲਊ ਹੈਗੀ।
ਹਾਂਜੀ-ਹਾਂਜੀ ਇਹ ਤਾਂ ਗੱਲ ਸਹੀ ਆ ਦੇਖੋ ਅਨਪੜ੍ਹ ਬੰਦੇ ਨੂੰ ਤਾਂ ਅੱਜ ਕੱਲ ਕੋਈ ਸਮਝਦਾ ਹੀ ਕੁਛ ਨਹੀਂ। ਬਲਕੀ ਜੇ ਆਪਾਂ ਨੇ ਬੀ ਏ ਵੀ ਕੀਤੀ ਹੋਈ ਹੈ ਨਾ, ਹੁਣ ਉਹ ਵੀ ਅਗਲਾ ਕੁੱਛ ਨੀ ਸਮਝਦਾ ਵੀ, ਬੀ ਏ ਬਸ, ਬੀ ਏ ਦੀ, ਹੁਣ ਜਮਾਂ ਵੈਲਿਊ ਹੀ ਨਹੀਂ ਰਹੀ।
ਹਾਂ
ਹਾਂਜੀ ਹੁਨ ਤਾਂ ਮਤਲਬ ਦੇਖੋ ਇਨੇ ਇਨੀਆਂ ਡਿਗਰੀਆਂ ਕਰਕੇ ਲੋਕ ਵਿਹਲੇ ਬੈਠੇ ਨੇ ਕਿਸੇ ਨੇ ਪੀ ਐਚ ਡੀ ਕੀਤ ਕੀਤੀ ਹੋਈ ਆ ਹੈ ਨਾ ਕਿਸੇ ਨੇ ਡਬਲ ਐਮ ਏ ਕੀਤੀ ਹੋਈ ਆ
ਹਾਂ
ਮਤਲਬ ਏਨਾ ਜ਼ਿਆ ਬਹੁਤ ਜਿਆਦਾ ਮਤਲਬ ਵੇਹਲੇ ਈ ਬੈਠੇ ਐ ਲੋਕ ਹਾਂਜੀ ਹਾਂਜੀ ਹੋਰ ਸੁਨਾਓ ਤੁਸੀਂ
ਹੋਰ ਬਸ ਵਧੀਆ ਜੀ
ਠੀਕ ਏ ਠੀਕ ਹੈ ਹੋਰ
ਕੁਛ ਨੀ ਮੰਮਾ ਧਾਰ ਕੱਢ ਰਹੇ ਨੇ ਜੀ ਦਾਦੀ ਬੈਠੀ ਹੈ ਜੀ ਹਨੇਰੀ ਜੀ ਚੱਲੀ ਜਾਂਦੀ ਸੀ
ਠੀਕ ਹੈ ਜੀ ਠੀਕ ਹੈ
ਹਾਂਜੀ
ਚਲੋ ਮੌਸਮ ਤਾਂ ਏਧਰ ਵੀ ਵਧੀਆ ਹੋਇਆ ਮਤਾ ਐ ਆ ਵੀ ਹੇਨਾ ਕਲਵੇਂ ਵੀ ਜੀ ਰਹੀ ਜਾਵੇ ਮੌਸਮ ਪਤਾ ਏ ਨਹੀਂ ਲੱਗਦਾ ਏਨਾ ਗਰਮੀ ਦਾ
ਹਾਂਜੀ
ਨਹੀਂ ਤਾਂ ਗਰਮੀ ਕੱਢਣੀ ਬੋਤ ਔਖੀ ਹੁੰਦੀ ਏ
ਦੋ ਦਿਨ ਬਹੁਤ ਗਰਮੀ ਪਈ ਹੈ ਜੀ।
ਉੱਲੂ ਉਨ੍ਹਾਂ ਅਹ ਮਤਲਬ ਬੈਠੇ ਰਹਿੰਦੇ ਸੀਗੇ ਬਿਨਾਂ ਪੱਖਿਆਂ ਤੋਂ ਹਨਾ ਰਾਤ ਨੂੰ ਕੋਠਾਂ ਤੇ ਮੰਜੇ ਉ ਡਾਹ ਲੈਣੇ ਪਰ ਅੱਜ ਕੱਲ ਤਾਂ ਏਸੀਆਂ ਤੋਂ ਬਿਨਾਂ ਤਾਂ ਬੈਠਿਆ ਹੀ ਨਹੀਂ ਜਾਂਦਾ ਹੈਗਾ
ਹਾਂਜੀ
ਮਾੜੀ ਲਾਈਟ ਭੱਜ ਜੇ ਤੇ ਪੱਖੇ ਨੀਚੇ ਤਾਂ ਐ ਹੁੰਦਾ ਵੀ ਪਤਾ ਨੀ ਕੀ ਸਾਂਅ ਘੁੱਟਣ ਲੱਗ ਗਿਆ
ਹਾਂਜੀ
ਹਾਂ ਜੀ ਹਾਂਜੀ ਬਹੁਤ ਫ਼ਰਕ ਪੈ ਗਿਆ ਹੁਣ ਤਾਂ
ਹਾਂਜੀ
ਹਾਂਜੀ ਹੋਰ
ਹੁਣ ਕਿਸੇ ਤੋਂ ਚੱਲੇ ਨਹੀਂ ਜਾਂਦੀ ਹੈਗੀ। ਨਾ ਗਰਮੀ ਪਹਿਲਾਂ ਤਾਂ ਲੋਕ ਵਧੀਆ ਖੁਰਾਕਾਂ ਖੂਕਾਂ ਖਾਂਦੇ ਸੀਗੇ।
ਬਿਲਕੁਲ- ਬਿਲਕੁਲ ਹਾਂਜੀ। ਹੁਣ ਉਹ ਖੁਰਾਕਾਂ ਵੀ ਨੀ ਨਾ ਰਹੀਆਂ ਹੈਗੀਆਂ। ਹੁਣ ਦੇਖੋ ਸਾਰੀਆਂ ਚੀਜ਼ਾਂ ਦੇ ਮਿਲਾਵਟ ਆ ਰਹੀ ਆ। ਕੋਈ ਦੁੱਧ ਲਗਾ ਲੋ, ਕੋਈ ਹਨਾ ਹੋਰ ਚੀਜ਼ ਲਗਾ ਲੋੋ। ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਸਾਰੀਆ ਹੁਣ ਦੇਖੋ ਤੁਸੀਂ ਕਿੰਨੀਆਂ ਚੀਜ਼ਾਂ ਖਾਣ ਦੇ ਨਾਲ ਲੋਕਾਂ ਦੀ ਮੌਤ ਵੀ ਹੋ ਚੁੱਕੀ ਆ ਹੁਣ ਜਿਵੇਂ, ਆਪਾਂ ਦੇ ਤੋਂ ਕੇਕ ਵਗੈਰਾ ਤੁਸੀਂ ਦੇਖਿਆ ਹੋਣੀਆਂ ਖ਼ਬਰਾਂ ਹਨਾ। ਵੀ ਇੱਕ- ਦੋ ਵਾਰ ਅਤੇ ਬੱਚੇ ਨੇ ਕੇਕ ਮੰਗਵਾਇਆ ਸੀ। ਬਰਡੇ ਦੇ ਉੱਤੇ ਕੇਕ ਖਾਣ ਨਾਲ ਮੌਤ ਹੋ ਗਈ। ਕਿ ਆਪਾਂ ਕਿਸੇ ਰੈਸਟੋਰੈਂਟ ਤੇ ਗਏ ਹਨਾ। ਵਿੱਚੋਂ ਕੁਛ ਨਿਕਲਿਆ। ਉਹ ਖਾਣ ਨਾਲ ਮੌਤ ਮਤਲਬ ਬਸ ਸਾਰੀਆਂ ਚੀਜ਼ਾਂ ਆ ਰਹੀਆਂ ਨੇ। ਇਹਦੋ ਵਧ- ਦਾ ਜੇ ਬੰਦੇ, ਬੱਚੇ ਜਿਹਨੇ ਚਲੋ ਕੋਈ ਫਾਸਟ ਫੂਡ ਵੀ ਖਾਣਾ ਹਨਾ। ਚਲੋ, ਤਾਂ ਘਰੇ ਮਤਲਬ ਬਣਾ ਕੇ ਆਪਣਾ ਵਧੀਆ ਤੇਲ ਦੇ ਵਿੱਚ ਹਨਾ ਵਧੀਆ ਘਿਓ, ਆਟਾ ਵਰਤ ਕੇ ਫਿਰ ਘਰੇ ਹੀ ਦੇਣਾ ਚਾਹੀਦਾ। ਬਾਹਰ ਦਾ ਖਾਣਾ ਤਾਂ ਅੱਜ ਕੱਲ੍ਹ ਬਿਲਕੁਲ ਵੀ ਸੇਫ ਨਹੀਂ ਹੈਗਾ। ਆਪਣੇ
ਹਾਂਜੀ।
ਹਾਂਜੀ-ਹਾਂਜੀ। ਹੋਰ ਸੁਣਾ? ਤੁਸੀਂ
ਹੋਰ ਸਭ ਵਧੀਆ ਜੀ, ਤੁਸੀਂ ਦੱਸੋ ਜੀ,
ਤੁਸੀਂ ਬਣਾ ਲੈਂਦੇ ਹੋ। ਘਰੇ ਕੁਛ ਮਤਲਬ ਦਾਂ ਦਾ ਕੋਈ ਮਤਲਬ ਸਨੈਕਸ ਵਗੈਰਾ ਜਾਂ ਕੁਛ ਵੀ
ਨਹੀਂ ਐਵੇਂ ਦਾ ਤਾਂ ਨਹੀਂ ਬਣਾਇਆ। ਹੈਗਾ। ਜਿਵੇਂ ਸੂਜੀ ਦਾ ਹਲਵਾ ਖੀਰ, ੇ ਵੀ ਇਹ ਜਿਹਾ ਕੁਛ ਬਣਾ ਲੈਂਦੇ ਹੋ।
ਠੀਕ ਹੈ-ਠੀਕ ਹੈ ਚਲੋ ਉਹ ਵੀ ਵਧੀਆ ਹਨਾ ਜਦੋਂ ਬੰਦੇ ਦਾ ਕੁਛ ਖਣ ਨੂੰ ਨੂੰ ਮਨ ਕੀਤਾ ਹਨਾ ਦੱਸਦੇ ਹੋ ਜਿਵੇਂ ਹੁਣ ਤਾਂ ਕਈ ਵਾਰ ਰੋਟੀ ਮਲ ਕੇ ਸਬਜ਼ੀ ਖਾ ਕੇ ਕਈ ਵਾਰ ਜੀਅ ਆ ਜਾਂਦਾ ਜਾਂ ਹੁਣ ਕਈ ਵਾਰ ਕੋਈ ਰਿਸ਼ਤੇ ਦਾਰਾ ਆ ਜਾਂਦਾ ਆਪਾਂ ਨੂੰ ਇਹ ਹੁੰਦਾ ਵੀ ਮਿੱਠਾ ਕੁਛ ਨਾਲ ਬਣਾ ਦੀਈਏ ਹਨਾ
ਹਾਂਜੀ
ਤਾਂ ਚਲੋ ਵਧੀਆ ਗੱਲ ਆ ਇਹ ਚੀਜ਼ਾਂ ਵੀ ਆਪਾਂ ਨੂੰ
ਹਾਂਜੀ
ਹਾਂਜੀ-ਹਾਂਜੀ ਮਤਲਬ ਜੇ ਕਦੇ ਵੀ ਬੰਦੇ ਦਾ ਮਨ ਕੀਤਾ ਹੈ ਨਾ ਕੁਛ ਮਿੱਠਾ ਖਾਣੇ ਦਾ ਤੇ ਬੰਦਾ ਬਣਾ ਸਕਦਾ ਨਹੀਂ ਦੇਖੋ ਹਲਵਾ ਤਾਂ ਬਹੁਤ ਘੱਟ ਲੋਕਾਂ ਨੂੰ ਆਉਂਦਾ ਬਣਾਉਣਾ
ਹਾਂਜੀ
ਮੈਨੇ ਵੀ ਕਦੇ ਮਤਲਬ ਬਣਾਇਆ ਨੀ ਹੈਗਾ ਮੈਂਨੂੰ ਸਹੀ ਨ ਦੱਸਾਂ ਮਤਲਬ ਕਈ ਵਾਰ ਜਦੋਂ ਮੇਰਾ ਜੀਅ ਕਰਦਾ ਹੈਾ ਮੰਮਾ ਇਹ ਬਣਾ ਕੇ ਦਿੰਦੇ ਨੇ
ਅੱਛਾ
ਹਾਂਜੀ-ਹਾਂਜੀ ਚਲੋ ਠੀਕ ਹੈ ਜੀ ਆਪਾਂ ਫਿਰ ਮਿਲਦੇ ਹਾਂ ਅਗਲੀ ਕਾਲ ਦੇ ਵਿੱਚ
ਹਾਂਜੀ ਠੀਕ ਹੈ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ